ਹੈਲੋ ਹਾਂਜੀ
ਹੈਲੋ ਹਾਂਜੀ
ਕੀ ਸਤਿ ਸ੍ਰੀ ਅਕਾਲ ਜੀ
ਹਾਂਜੀ ਹਾਂਜੀ ਹੋਰ ਠੀਕ ਠਾਕ ਵਧੀਆ ਹਾਂਜੀ ਹੋਰ ਸੁਣਾਓ ਅੱਜ ਕਿਵੇਂ ਕਰ ਲਿਆ ਫੋਨ ਹਾਂਜੀ ਹਾਂਜੀ, ਠੀਕ ਐ ਸਭ ਘਰ ਪਰਿਵਾਰ ਸਾਰੇ ਠੀਕ ਐ।
ਹਾਂਜੀ ਸਭ ਵਧੀਆ।
ਹਾਂਜੀ ਹਾਂਜੀ ਹੋਰ ਸੁਣਾਓ ਕਰ ਲਿਆ ਖਾਣਾ ਪਾਣੀ ਹੋ ਗਿਆ ਤੁਹਾਡਾ?
ਹਾਂਜੀ ਹਾਂਜੀ ਹੋ ਗਿਆ।
ਹਾਂਜੀ ਕੀ ਬਣਾ ਲਿਆ ਸੀ ਅੱਜ
ਬਸ ਬਣਾਇਆ ਸੀ ਉਹ ਚਾਂਪ ਅੱਛੀ ਸੀ।
ਅੱਛਾ ਜੀ, ਅੱਛਾ ਜੀ ਠੀਕ ਹੈ ਜੀ।
ਹੂੰ, ਹੋਰ ਵਧੀਆ ਹਾਂ
ਹਾਂਜੀ, ਹਾਂਜੀ ਠੀਕ ਐ।
ਹੂੰ,
ਸੇਹਤ ਠੀਕ ਐ।
ਹੋਰ ਬੱਚੇ ਆ ਲੱਗੇ ਹੋਏ ਨੇ ਆਪਣਾ ਪ੍ਰੋਜੈਕਟ ਜਾ ਬਣਾਂਦੇ ਪਏ ਨੇ ਬੱਚੇ ਓ
ਅੱਛਾ ਜੀ, ਹਾਂਜੀ ਹਾਂਜੀ ਠੀਕ ਐ।
ਸਕੂਲ ਦਾ ਮਿਲਿਆ।
ਅੱਛਾ ਜੀ, ਹੋਰ ਯੂਟੀ ਸ਼ੁਰੂ ਹੋ ਗਏ ਨਹੀਂ
ਨਹੀਂ, ਹਲੇ ਨਹੀ ਹਲੇ ਨਹੀਂ ਹੋਏ ਸ਼ੁਰੂ
ਅੱਛਾ ਜੀ, ਠੀਕ ਐ ਤੇ ਡੇਲੀ ਟੈਸਟ ਤਾਂ ਹੁੰਦੇ ਹੋਣੇ ਆ,
ਡੇਲੀ ਟੈਸਟ ਹੁੰਦੇ ਨੇ
ਅੱਛਾ ਜੀ।
ਹੂੰ ਉਹ ਹੁੰਦੇ ਨੇ ਟੈਸਟ ਬਈ ਘਰ ਵੀ ਬਈ ਮਿਲਦਾ ਉਹਨਾ ਨੂੰ ਬਈ ਯਾਦ ਕਰਕੇ ਆ ਨਾ ਘਰੋਂ ਵੀ।
ਅੱਛਾ, ਅੱਛਾ ਠੀਕ ਐ ਬਸ ਓਹੀ ਨਾ ਬੱਚੇ ਫੇਰ ਪੜ੍ਹਨਾ ਨੀ ਪੜ੍ਹਨ ਦੇ ਤਾਂ ਹੀ ਐ ਨਾ ਹਾਂਜੀ, ਹੋਰ ਮਾਂ ਪਿਓ ਕਲਪਦੇ ਰਹਿ ਜਾਂਦੇ ਆ ਬੱਚੇ ਪੜ੍ਹਦੇ ਨੀ।
ਹਾਂ ਕਲਪਦੇ ਰਹਿੰਦੇ ਨੇ ਤੇ ਬੱਚੇ ਕਰਦੇ ਨੀ ਹੈਗੇ ਕੰਮ ਇਹਨਾਂ ਨੂੰ ਖੜਾਲੋ ਜਿੰਨਾ ਮਰਜੀ
ਹਾਂਜੀ, ਹਾਂਜੀ ਹੋ ਹੋਰ ਸੁਣਾਓ?
ਵਧੀਆ ਤੁਸੀਂ ਸੁਣਾਉ?
ਹਾਂਜੀ, ਹਾਂਜੀ ਠੀਕ ਐ ਬਸ ਸਾਡੇ ਵੀ ਬੱਚੇ ਕਹਿੰਦੇ ਪਏ ਸੀ ਬਸ ਸਾਨੂੰ ਸੈਂਡਵਿਚ ਬਣਾ ਦੋ ਤੇ ਬਸ ਓਹੀ ਬਣਾ ਕੇ ਦਿੱਤੇ ਨੇ ਤੇ ਹੁਣ ਬਸ ਦੁੱਧ ਵਗੈਰਾ ਹੀ ਦੇਣ ਲੱਗੇ ਸੀ।
ਅੱਛਾ ਐ ਕਿਵੇਂ ਬਣਾਂਦੇ ਓ ਸੈਂਡਵਿੱਚ
ਸੈਂਡਵਿਚ ਜਿਵੇਂ ਤੁਸੀਂ ਉਹਦੇ ਤੇ ਉਹ ਕੀ ਨਾ ਟੋਸਟਰ ਹੈ ਤੁਹਾਡੇ ਕੋਲ
ਨਾ
ਅੱਛਾ, ਅੱਛਾ ਜੀ ਫੇਰ ਤਵੇ ਤੇ ਹੀ ਬਣਾਓਗੇ।
ਹਾਂਜੀ।
ਅੱਛਾ ਜੀ, ਤੇ ਨਾ ਤੁਸੀਂ ਮਿਊਨੀਜ਼ ਤੇ ਮਿਊਨੀਜ਼ ਲੈਲੋ ਤੇ ਸੈਂਡਵਿਚ ਵਾਲੀ ਇੱਕ ਮਿਊਨੀਜ਼ ਆਂਦੀ ਐ ਓ ਤੇ ਟਮੈਟੋ ਸੋਸ ਇਹ ਤਿੰਨਾਂ ਨੂੰ ਨਾ ਮਿਕਸ ਕਰਲੋ ਇੱਕ ਕੋਲੀ ਚ ਇੱਕ ਕਟੋਰੀ ਚ ਨਾ ਮਿਕਸ ਕਰਲੋ ਬਾਰੀਕ ਪਿਆਜ ਟਮਾਟਰ ਤੇ ਕੀ ਕਹਿੰਦੇ ਉਹਨੂੰ ਖੀਰਾ
ਅੱਛਾ ਜੀ।
ਹਾਂਜੀ ਇਹਨਾਂ ਨੂੰ ਬਾਰੀਕ, ਬਰੀਕ ਕੱਟ ਲੋ ਬਈ ਜ਼ਿਆਦਾ ਮੋਟਾ, ਮੋਟਾ ਨੀ ਕੱਟਣਾ ਬਰੀਕ, ਬਰੀਕ ਕੱਟਣਾ। ਬਈ ਜਿਹੜਾ ਬੱਚੇ ਦੇ ਮੂੰਹ ਚ ਵੀ ਨਾ ਆਵੇ ਬੱਚੇ ਨੂੰ ਸਹੀ ਲੱਗੇ। ਬੱਚੇ ਖਾ ਲਏ ਬੱਚੇ ਅੱਜ ਕੱਲ੍ਹ ਨਾ ਨਖਰੇ ਬਹੁਤ ਕਰਦੇ ਆ।
ਹਾਂਜੀ।
ਹਾਂਜੀ ਤੇ ਉਹ ਬੱਚਾ ਖਾ ਲਵੇ ਅੱਜ ਕੱਲ੍ਹ ਬੱਚੇ ਪਸੰਦ ਹੀ ਕਰਦੇ ਨੇ ਜ਼ਿਆਦਾ ਬਸ ਇਹਨਾਂ ਨੂੰ ਮੈਗੀ ਚੌਮਿਨ ਬਰਗਰ ਪੀਜ਼ਾ ਸੈਂਡਵਿਚ ਇਹੀਓ ਚੀਜ਼ਾਂ ਦੇ ਦੋ ਬਸ ਇਹਨਾਂ ਨੇ ਹੋਰ ਕੁਝ ਨੀ ਖਾਣੀਆਂ।
ਰੋਟੀਆਂ ਨੀ ਖਾਂਦੇ ਆ ਬੱਚੇ
ਨਾ, ਨਾ ਰੋਟੀ ਨਹੀਂ ਖਾਂਦੇ ਬਸ ਇਹੀ ਹੋ ਚੀਜ਼ਾਂ ਖਾਂਦੇ ਨੇ ਤੇ ਇਹਨਾਂ ਨੂੰ ਹਾਂਜੀ ਤੇ ਤਵੇ ਤੇ ਥੋੜ੍ਹਾ ਬਟਰ ਲਗਾਉਣਾ ਬਟਰ ਲਗਾ ਲੋ ਦੇਸੀ ਘੀ ਲਗਾਉਣਾ ਉਹ ਲਗਾ ਲੋ। ਹਲਕਾ ਜਿਹਾ ਲਗਾ ਕੇ ਫੇਰ ਇਹਨੂੰ ਤਵਾ ਦੇਖ ਲੋ ਗਰਮ ਹੋਇਆ, ਫੇਰ ਪਹਿਲੇ ਬ੍ਰੈਡ ਦੇ ਨਾ ਸਾਰੇ ਦੋ ਇੱਕ ਬ੍ਰੈਡ ਲਓ। ਉਹਦੇ ਤੇ ਸਾਰਾ ਜਿਹੜਾ ਮਿਕਸ਼ਰ ਘੋਲਿਆ ਹੋਇਆ ਸੀ। ਮਿਊਨੀਜ਼ ਵੀ ਸਾਰਾ ਕੁਛ ਇਹਨਾਂ ਨੂੰ ਉਹਦੇ ਨਾਲ ਅ ਉਹਦੇ ਵਿੱਚ ਹੀ ਮਿਊਨਜ਼ ਵਗੈਰਾ ਦੇ ਵਿੱਚ ਨਾ ਬਰੀਕ ਜਿਹੜੇ ਤੁਸੀਂ ਪਿਆਜ ਟਮਾਟਰ ਤੇ ਉਹ ਖੀਰਾ ਵਗੈਰਾ ਕੱਟਿਆ ਸੀ।
ਉਹਦੇ ਵਿੱਚ ਹੀ ਪਾ ਕੇ ਨਾ ਸਾਰਾ ਮੈਸ਼ ਕਰਲੋ ਅੱਛੀ ਤਰ੍ਹਾਂ ਬਈ ਮੀ ਹੋ ਜਾਣ ਹਾਂਜੀ ਅਲੱਗ, ਅਲੱਗ ਨਾ ਲੱਗਣ ਮਿਕਸ ਲੱਗਣ ਬਈ ਮੀਕਸ ਏ ਮੀਓਨੀਜ਼ ਅਲੱਗ, ਅਲੱਗ ਲੱਗਦੀ ਨਾ ਉਹ ਅ ਅਜੀਬ ਜਿਹੀ ਲੱਗਦੀ ਹੈ। ਉਹ ਨਹੀਂ ਹੋਣਾ ਚਾਹੀਦਾ ਅੱਛੀ ਤਰ੍ਹਾਂ ਉਹ ਮੈਸ਼ ਕਰ ਲੈਣਾ ਉਹਨਾਂ ਨੂੰ ਤੇ ਉਹਨਾਂ ਨੂੰ ਬ੍ਰੈਡ ਤੇ ਇੱਕ, ਇੱਕ ਬ੍ਰੈਡ ਉਠਾਓ ਉਹਨਾਂ ਨੂੰ ਲਗਾਓ। ਫੇਰ ਇੱਕ ਸਿੰਪਲ ਬ੍ਰੈਡ ਲਓ ਉਹਨੂੰ ਦੂਸਰੇ ਬ੍ਰੈਡ ਤੇ ਰੱਖ ਦੋ ਜਿਹਦੇ ਤੇ ਧੀ ਲਗਾਇਆ।
ਹਮ
ਸਾਰਾ ਮਿਕ੍ਸਰ ਤੇ ਪਹਿਲੇ ਤੁਸੀਂ ਇਹੀ ਉਹ ਬ੍ਰੈਡ ਸਾਰੇ ਬਣਾ ਲੋ। ਤੇ ਉਸ ਤੋਂ ਬਾਅਦ ਨਾ ਤੁਸੀਂ ਇਹਨਾਂ ਨੂੰ ਨਾ ਤਵੇ ਤੇ ਥੋੜੇ ਤਵੇ ਗਰਮ ਕਰਕੇ ਨਾ ਤਵਾ ਉੱਥੇ ਦੇਸੀ ਘੀ ਪਾ ਕੇ ਨਾ ਥੋੜਾ ਗਰਮ ਕਰ ਲੋ ਕ ਥੋੜ੍ਹਾ ਹੀ ਪਾਈਓ ਕਦੇ ਜ਼ਿਆਦਾ ਨਾ ਪਾਈਓ ਐਵੇਂ ਨਾ ਹੋਵੇ ਕਿ ਤਲਿਆ ਹੀ ਜਾਏ।
ਹਮ
ਬਰਾਊਨ ਹੀ ਕਰਨਾ ਕਾਲਾ ਨੀ ਕਰਨਾ। ਹਨਾ ਬਲੈਕ ਨੀ ਕਰਨਾ ਜਾਦਾ ਹਾਂਜੀ ਬਰਾਊਨ ਹੀ ਕਰੀਓ। ਤੇ ਇਹਨੂੰ ਤਵੇ ਤੇ ਹਾਂਜੀ ਘੱਟ ਘੱਟ ਆਚ ਤੇ ਕਰੀਓ ਜ਼ਿਆਦਾ ਤੇਜ਼ ਆਚ- ਨਾ ਰੱਖੀਓ ਕੱਟ ਤੇ ਕਰੀਓ ਤੇ ਫੇਰ ਇਹਨੂੰ ਨਾ ਬ੍ਰੈਡ ਦੋ ਬ੍ਰੈਡ ਜੇ ਤੁਹਾਡਾ ਤਵਾ ਵੱਡਾ ਹੈ ਤੇ ਦੋ ਬ੍ਰੈਡ ਰੱਖ ਲੋੋ। ਜੇ ਤਵਾ ਛੋਟਾ ਤੇ ਇੱਕ ਬ੍ਰੈਡ ਰੱਖ ਲੋ
ਤੇ ਇੱਕ ਬ੍ਰੈਡ ਰੱਖ ਕੇ ਤੇ ਉਹ ਪਹਿਲੇ ਇਹ ਇੱਕ ਟੋਸਟਰ ਉਹਦੇ ' ਰੱਖੋ ਬ੍ਰੈਡ ਸੈਂਡਵਿਚ ਤੇ ਉਹਨੂੰ ਪਹਿਲੇ ਇੱਕ ਪਾਸੋਂ ਕਰਲੋ ਫੇਰ ਦੂਸਰੇ ਪਾਸੋਂ ਭੁੰਨ ਲਓ। ਅੱਛੀ ਤਰ੍ਹਾਂ
ਹਮ
ਹਨਾ ਤੇ ਅੱਛੀ ਤਰ੍ਹਾਂ ਕਰਲੋ ਉਹ ਕੱਚਾ ਨਾ ਰਵੇ ਅੰਦਰੋਂ ਕੋਈ ਵੀ ਮ ਮਟੀਰੀਅਲ ਕਈ ਲੋਕ ਇਹਦੇ ਚ ਸਵੀਟ ਕੋਨ ਵੀ ਪਾ ਲੈਂਦੇ ਆ।
ਅੱਛਾ ਜੀ।
ਹਾਂਜੀ ਸਵੀਟ ਕੋਨ ਵੀ ਪਾ ਲੈਂਦੇ ਆ ਲੇਕਿਨ ਸਾਡੇ ਕੋਲ ਟੋਸਟਰ ਨੀ ਹੈ ਅਸੀਂ ਟੋਸਟਰ ਹੋਵੇ ਨਾ ਸਾਡੇ ਕੋਲ ਅਸੀਂ ਬਹੁਤ ਕੁਛ ਗਾਜਰ ਹਰ ਇੱਕ ਚੀਜ਼ ਸ਼ਿਮਲਾ ਮਿਰਚ ਇਹਦੇ ਚ ਕੋਈ ਵੀ ਸਬਜ਼ੀ ਪੈ ਸਕਦੀ ਹੈ।
ਹਮ
ਤੇ ਹਾਂਜੀ। ਤੇ ਲੇਕਿਨ ਅਸੀਂ ਤਵੇ ਤੇ ਬਣਾਉਣਾ ਹੈ, ਤੇ ਅਸੀਂ ਤਵੇ ਤੇ ਸਡ ਉਹ ਸੈਂਡ ਉਹ ਨੀ ਪਾਵਾਂਗੇ ਕੀ ਕਹਿੰਦੇ ਉਹਨੂੰ ਸਵੀਟ ਕੌਣ ਉਹ ਗੱਲਣਗੇ ਨੀ ਹਾਂਜੀ ਤਵੇ ਤੇ ਅਸੀਂ ਇਹੀਓ ਕੁਛ ਪਾਵਾਂਗੇ ਪਿਆਜ ਟਮਾਟਰ ਤੇ ਖੀਰਾ
ਹਮ
ਤੇ ਇਨੂੰ ਤਵੇ ਤੇ ਪਾ ਕੇ ਨਾਲ ਨਾਲ ਤੇਲ ਲਗਾਈ ਜੋ ਤੇ ਫੇਰ ਪੇਹਲੇ ਇੱਕ ਪਾਸੇ ਹੋ ਜੇਗਾ ਬਰਾਉਨ ਜਿਆ ਤੇ ਫੇਰ ਨਾਲ ਈ ਦੂਸਰੇ ਪਾਸੇ ਤੇ ਕਰਲੋ
ਹੂੰ
ਫੇਰ ਉਨੂੰ ਹਾਂਜੀ ਉਨੂੰ ਓ ਓਨੂੰ ਦੇਖਲੋ ਅੱਛੀ ਤਰ੍ਹਾਂ ਅੰਦਰੋਂ ਸਬਜ਼ੀ ਗਲ ਗੀ ਏ ਨਾ ਖੀਰਾ ਖੂਰਾ ਤੇ ਵੈਸੇ ਅੋਲਮੋਸਟ ਲੋਕੀ ਐਵੇਂ ਈ ਖਾ ਲੈਂਦੇ ਆ। ਲੇਕਿਨ ਇਹਦੇ ਨਾਲ ਅਜੀਬ ਜੇਆ ਸਵਾਦ ਜਿਆ ਆਂਦਾ ਏ ਪਿਆਜ ਕੱਚਾ ਕੱਚਾ ਜਿਆ ਰੇ ਜਾਂਦਾ ਪਿਆਜ ਵੀ ਅਛੀ ਤਰ੍ਹਾਂ ਥੋੜਾ ਗੱਲ ਜੈ
ਅੱਛਾ
ਹਾਂਜੀ ਥੋੜਾ ਉ ਸਾਬ ਨਾਲ ਕਰਿਓ ਕਿ ਪਿਆਜ ਗਲ ਜਾਣ ਤੇ ਫੇਰ ਉਨੂੰ ਹਾਂਜੀ ਵ ਐਵੇਂ ਵਾਰੀ ਵਾਰੀ ਫਿਰ ਸਾਰੇੋ ਸੈਂਡਵਿਚ ਉ ਤਵੇ ਤੇ ਲਗਾ ਕੇ ਨਾ ਤੇ ਆਪਣਾ ਉ ਉਤਾਰ ਲੋੋ ਤੇ ਉਹਦੇ ਫੇਰ ਵਿੱਚੋਂ ਉਹਦੀ ਨਾ ਪੀਜ਼ਾ ਕੱਟਰ ਨਾਲ ਦੋ ਪੀਸ ਕਰਲੋ ਟ੍ਰੇਗਲ ੇ ਵਿੱਚ ਜਿਵੇਂ ਆਪਾਂ ਸਮੋਸੇ ਬਨਾਉਦੇ ਆ ਟ੍ਰੈਂਗਲ ਸ਼ੇਪ ਚ ਕੱਨਣੇ
ਅੱਛਾ
ਹਾਂ ਹਾਂਜੀ ਉਵੇਂ ਕੱਟ ਲੈਣਾ ਅਤੇ ਫੇਰ ਟਮੈਟੋ ਸੋਸ ਦੋ ਬੱਚਿਆਂ ਨੂੰ ਬੱਚਿਆਂ ਨੂੰ ਟੈਸਟ ਕਰਾਓ ਬਈ ਕੀ ਕਿੱਦਾਂ ਦਾ ਬਣਿਆ ਫੇਰ ਬੱਚੇ ਸਵਾਦ ਤਾਂ ਬੱਚੇ ਦੱਸਦੇ ਨੇ ਕਿਵੇਂ ਦਾ ਬਣਿਆ ਕਿ ਉ ਬੱਚੇ ਜਿਆਦਾ ਬੱਚਿਆਂ ਨੂੰ ਜ਼ਿਆਦਾ ਸਵਾਦ ਦਾ ਪਤਾ ਹੁੰਦਾ ਟੇਸਟੀ ਬਣਿਆ ਯਾ ਨੀ ਬਣਿਆ ਬਸ ਐਤੇ ਸਿੰਪਲ ਈ ਹੁੰਦਾ ਹਾਂਜੀ
ਬ ਕਿਆ ਬੱਚੇ ਕੀ ਕਰਦੇ ਪੈਨੇ
ਬਸ ਬੱਚੇ ਅਪਣੇ ਲੱਗੇ ਨੇ ਪ੍ਰੋਜੈਕਟ ਵਗੈਰਾ ਤਿਆਰ ਕਰਨ ਕੱਲ ਏਨਾਂ ਨੇ ਦੇਣਾ ਆਪਣਾ ਹਿੰਦੀ ਦਾ ਪ੍ਰੋਜੈਕਟ ਬਸ ਉਦੇ ਇਥੇ ਲੱਗੇ ਹੋਏ ਆ ਹਾਂਜੀ
ਠੀਕ ਆ
ਹਾਂਜੀ, ਹਾਂਜੀ, ਹਾਂਜੀ ਸਭ ਵਧੀਆ ਠੀਕੇ ਤੁਸੀਂ ਸੁਣਾਉ
ਬਸ ਠੀਕ ਠਾਕ ਜੀ
ਹਾਂਜੀ ਠੀਕ ਠਾਕ ਵਧੀਆ ਹੋਰ ਤੁਸੀਂ ਠੀਕ ਓ
ਬਸ ਠੀਕ ਠਾਕ ਬੱਚੇ ਫਿਰ ਪ ਟੈਸਟ ਟੂਸਟ ਬਚੀਆਂ ਦੇ
ਹਾਂਜੀ, ਹਾਂਜੀ ਬਸ ਚਲਦੇ ਪੇ ਨੇ ਟੈਸਟ ਟੈਸਟ ਤੇ ਚਲਦੇ ਪੇ ਨੇ ਹਾਂਜੀ
ਕੁਛ ਕਰਕੇ ਵੀ ਆਂਦੇ ਯਾ ਨਈ
ਨਈ ਨਈ ਕਾਰ ਆਂਦੇ ਨੇ ਕਾਰ ਆਂਦੇ ਨੇ ਆਪਣਾ ਹਾਂ ਵਧੀਆ ਤਰੀਕੇ ਨਾਲ ਕਰ ਆਦੇ ਨੇ ਸਹੀ ਹੁੰਦੇ ਪਏ ਟੈਸਟ ਤੇ ਬਹੁਤ ਵਧੀਆ ਹੁੰਦੇ ਪ ਨੇ ਬਸ ਅੱਗੋਂ ਇਹ ਨਾ ਕਿ ਯੂਟੀ ਵੀ ਅੱਛੇ ਹੋ ਜਾਣ
ਹੁ ਨਾ ਚ ਹੀ ਪਤਾ ਚੱਲਿਆਗਾ ਇਹਨਾ ਦਾ
ਹਾਂਜੀ ਹਾਂਜੀ ਯੂ ਟੀ ਜੀ ਪਤਾ ਚੱਲੇਗਾ ਟੈਸਟ ਤੇ ਬਸ ਉਹ ਸਹੀ ਹੁੰਦੇ ਪ ਯੂਟੀ ਜੀ ਮੇਨ ਨੇ ਤੇ ਯੂ
ਠੀਕ
ਹਾਂਜੀ, ਹਾਂਜੀ ਹੋਰ ਸੁਣਾਓ ਤੁਹਾਡੇ ਬੱਚੇ ਠੀਕ ਏ
ਬੱਸ ਵਧੀਆ ਆ ਰਹੀ ਹੈ ਬਰਸਾਤ ਕ ਨਹ ਓਥੇ
ਨਈ ਨਈ ਬੋਹਤ ਗਰਮੀ ਏ ਕੱਲ ਤੇ ਆਈ ਸੀ ਬਾਰਿਸ਼ ਲੇਕਿਨ ਅੱਜ ਤੇ ਕਹੰਦੇ ਸੀ ਕਿ ਆਏਗੀ ਪਰ ਆਈ ਨੀ ਵੇਖੋ ਹੁਣ ਕੱਲ ਦਾ ਕੀ ਹਿਸਾਬ ਪਤਾ ਬੰਦਾ ਕ ਤਾਂ ਕੱਲ ਆ ਜੇ
ਦੇਖੋ।
ਹਾਂਜੀ, ਹਾਂਜੀ ਕਿਆ ਪਤਾਂ ਕਲ ਆਜੇ ਬਾਰਿਸ਼? ਹਾਂਜੀ-ਹਾਂਜੀ ਵਦੀਆ, ਹਾਂਜੀ। ਫੇਰ ਬਾਰਿਸ਼ ਆਜੇ ਤੇ ਮੌਸਮ ਠੰਡਾ ਹੋ ਜਾਂਦਾ ਏ, ਨਈ ਤੇ ਬੜਆ ਬੁਰਾ ਹਾਲ ਹੁੰਦਾ। ਗਰਮੀ ਨਾਲ ਨਾ, ਬੋਹੋਤ ਬੁਰਾ ਹਾਲ ਹੋ ਜਾਂਦਾ ਏ। ਹਾਂਜੀ, ਹੋਰ?
ਬਸ ਸਵੇਰ ਦਾ ਹੁਣ, ਬੇਹ ਗਏ ਆ ਏ ਸੀ ਉਸੀ ਚਲਾ ਕੇ ਬੇਹ ਗਏ ਆ, ਬੱਚੇ ਲੱਗੇ ਹੋਏ ਨੇ ਅਪਣੇ-ਅਪਣੇ ਫੋਨਾਂ ਚ।
ਹਾਂਜੀ-ਹਾਂਜੀ, ਨਈ ਠੀਕ ਏ, ਵਦੀਆ ਏ। ਗਰਮੀ ਬੜੀ ਏ, ਬੱਚੇਆਂ ਦੇ ਤਿਆ ਰੱਖੋ, ਏ ਸੀ ਚ ਰੱਖਣਾ ਚਾਹੀਦਾ, ਬੋਹੋਤ ਗਰਮੀ ਏ।
ਏ ਸੀ ਚੱਲੇ, ਤਾਂ ਟਿੱਕ ਕੇ ਬੇਂਦੇ ਨੇ, ਨਈ ਤੇ ਏਦਰ ਉੱਦਰ ਕੁੰਮਦੇ ਰੇਂਦੇ ਨੇ।
ਹਾਂਜੀ-ਹਾਂਜੀ, ਠੀਕ ਏ ਜੀ, ਬਸ ਬੱਚੇ ਤਾਂ ਈ ਟਿੱਕਦੇ, ਐਵੇਂ ਨੀ ਕੋਈ ਵੀ ਬੱਚਾ ਟਿੱਕਦਾ, ਏ ਸੀ ਬਿਨਾ। ਬਿਨਾਂ ਏ ਸੀ ਤੋਂ ਕੋਈ ਬੱਚਾ ਨਈ ਟਿੱਕਦਾ।
ਨੂਈ ਟਿੱਕਦਾ, ਸਈ ਗੱਲ ਏ।
ਹਾਂਜੀ।
ਹੂੰ, ਬਸ ਠੀਕ ਠਾਕ।
ਹਾਂਜੀ-ਹਾਂਜੀ ਠੀਕ ਏ, ਵੱਦੀਆ।
ਹੂੰ, ਹੋਰ?
ਹਾਂਜੀ ਠੀਕ ਏ, ਵੱਦੀਆ।
ਸਕੂਲ ਕਿੰਨੇ ਵਜੇ ਜਾਂਦੇ ਨੇ ਬੱਚੇ?
ਹਾਂਜੀ, ਏਹ ਸਕੂਲ ਚਲੇ ਜਾਂਦੇ ਸਾਤ ਵਜੇ ਨਾਲ।
ਅੱਛਾ।
ਹਾਂਜੀ, ਸੱਤ ਵਏ ਨਾਲ ਚੱਲ ਜਾਂਦੇ ਨੇ।
ਤੇ ਆਂਦੇ ਕਦੋਂ ਨੇ?
ਹੈਂ? ਆਂਦੇ ਨੇ, ਅਹ ਦੋ ਵਜੇ ਨਾਲ ਆ ਜਾਂਦੇ ਨੇ, ਏਕ ਪੰਜਾਅ ਤੇ ਛੁੱਟੀ ਹੋ ਜਾਂਦੀ ਏ। ਹਾਂਜੀ, ਏਕ ਪੰਜਾਅ ਤੇ ਛੁੱਟੀ, ਬਸ ਵੱਦੀਆ। ਨਈ-ਨਈ, ਬ੍ਰਦਰ ਈ ਜਾਂਦਾ ਮੇਰਾ।
ਅੱਛਾ।
ਹਾਂਜੀ, ਹਾਂਜੀ ਔਹ ਜਾਂਦਾ ਏ ਛੋੜਨ। ਹਾਂਜੀ-ਹਾਂਜੀ, ਹੋਰ ਸੁਣਾਓ? ਸਭ ਠੀਕ ਏ?
ਮੈਂ ਕੇਆ
ਹਾਂਜੀ, ਠੀਕ ਠਾਕ, ਵਦੀਆ। ਹੋਰ? ਕਦੀ ਲਗਾਈਓ ਤੁਸੀਂ ਚੱਕਰ।
ਹਾਂ ਲਗਾਵਾਂਗੇ ਚੱਕਰ, ਲਗਾਵਾਂਗੇ, ਹੁਣ ਤੇ ਹੱਲੇ ਕੰਮਾਂ ਕਾਰਾਂ ਲੱਗੇ ਆਂ ਸਕੂਲ
ਹਾਂਜੀ, ਅੱਛਾ ਜੀ। ਕੋਈ ਨੀ ਜੀ, ਹੋਰ ਸਭ ਠੀਕ ਏ?
ਹੋਰ ਸਭ ਠੀਕ ਠਾਕ।
ਚਲੋ ਠੀਕ ਏ ਜੀ, ਓਕੇ-ਓਕ, ਓਕੇ।